ਹੈਲੋ।
ਹਾਂਜੀ।
ਸਤਿ ਸ਼੍ਰੀ ਅਕਾਲ ਮੰਮਾ।
ਜੀ, ਠੀਕ ਆਂ?
ਹਾਂਜੀ
ਸਤਿ ਸ੍ਰੀ ਅਕਾਲ, ਠੀਕ ਆਂ?
ਹਾਂਜੀ, ਆਪ
ਠੀਕ-ਠਾਕ ਵਧੀਆ, ਕੀ ਕਰ ਰਹੀ ਆਂ? ਠੀਕ ਆਂ ਮੈਂ ਵੀ ਵਧੀਆ, ਲੱਗ ਰਹੀ ਆਂ, ਕੰਮ। ਅੱਛਾ-ਅੱਛਾ, ਮੈਂ ਤਾਂ ਅੱਜ ਪਟਿਆਲੇ ਜਾਕੇ ਆਈ ਆਂ।
ਅੱਛਾ, ਕੀ ਕਰਨ ਗਏ ਇੱਥੇ ਪਟਿਆਲੇ?
ਇਹ ਆਪਣਾ ਹੋਰ ਹੈ ਨਾ, ਡਰੱਗ ਸੈਂਸ ਸਾਰਾ ਸਰਵੇ ਕਰ ਰਹੇ ਆਂ। ਨਾਲੇ ਤਾਂ ਨਸ਼ਿਆਂ, ਦੇ ਬਾਰੇ ਪੁੱਛਣਾ ਤੇ ਨਾਲੇ, ਉਹ ਜਨਗਣਨਾ ਕਰਨੀ ਆ।
ਅੱਛਾ।
ਹਾਂ ਹਾਂ-ਹਾਂ, ਫੇਰ ਪੇਮੈਂਟ ਆਊਗੀ, ਇੱਕ ਘਰ ਪਿੱਛੇ ਢਾਈ ਸੌ ਰੁਪਏ ਪੇਮੈਂਟ ਆਏਗੀ। ਤੇ ਫੇਰ ਉੱਥੇ ਅੱਜ ਸਾਡੀ ਮੀਟਿੰਗ ਤੀ, ਤਿੰਨ-ਚਾਰ ਘੰਟੇ ਚੱਲੀ ਆ, ਉੱਥੇ ਸਾਨੂੰ ਉਹਨਾਂ ਨੇ ਪਹਿਲਾਂ ਸਾਡੀ ਐਂਟਰੀ ਕਰੀ, ਫੇਰ ਸਾਡੇ ਔਨਲਾਈਨ ਨਾਮ ਚੜਾਏ। ਫਿਰ ਸਾਨੂੰ ਫੋਨ ਦਿ ਤੇ ਉਹਨਾਂ ਨੇ, ਫੇਰ ਫੋਨ ਦੇਕੇ ਸਾਨੂੰ ਉਹਨਾਂ ਨੇ ਫੋਨਾਂ'ਚ ਐਪ ਡਾਊਨਲੋਡ ਕਰਾਈ। ਸਰਵੇ ਕਰਨ ਵਾਲੀ, ਫੇਰ ਉਹ ਐਪ ਐਕਟਿਵ ਕੀਤੀ ਉਹਨਾਂ ਨੇ। ਐਕਟਿਵ ਕਰਕੇ ਫੇਰ ਸਾਨੂੰ ਚਲਾਣੀ ਸਿਖਾਈ ਉਹ ਐਪ, ਫੇਰ ਹੁਣ ਅਸੀਂ ਹਾਂ ਹੁਣ, ਅਸੀਂ ਫੇਰ ਉਹ ਕਰਾਂਗੇ ਬੂਥ ਨੰਬਰ ਡਾਊਨਲੋਡ ਕਰਕੇ ਫੇਰ ਸਾਰੇ ਪਿੰਡ'ਚ, ਘਰ-ਘਰ ਜਾਕੇ ਸਰਵੇ ਕਰਾਂਗੇ।
ਅੱਛਾ,
ਹਾਂ, ਦੇਖਦੇ ਆ ਵੀ, ਕਿੰਨੇ ਕੁ ਪੈਣਗੇ।
ਅੱਛਾ, ਚਲੋ ਵਧੀਆ ਫੇਰ ਤਾਂ, ਕਿੰਨੇ ਕ ਦਿਨਾਂ'ਚ ਕਰਨਾ?
ਪੰਤਾਲੀ ਦਿਨਾਂ ਦਾ ਟਾਸਕ ਆ, ਪੰਤਾਲੀ ਦਿਨਾਂ'ਚ ਪੂਰੇ ਕਰਨੇ ਨੇ।
ਹੂੰ, ਫੇਰ ਤੁਸੀਂ ਰੋਜ਼ ਕਿੰਨੇ ਟਾਈਮ ਲਾਇਆ ਕਰੋਂਗੇ?
ਦੇਖਦੇ ਆਂ, ਵੀ ਢਾਈ ਸੌ ਘਰ ਨੇੇ।
ਅੱਛਾ, ਫੇਰ ਤਾ ਤੁਹਾਨੂੰ
ਜੇ ਇੱਕ ਦਿਨ'ਚ ਅ--ਦਸ-ਬਾਰਾਂ ਘਰ ਕਰਾਂਗੇ, ਤਾਂ ਜਾਕੇ ਹੋਣਗੇ, ਜੇ ਇੱਕ ਦਿਨ ਦਸ ਘਰ ਕਰਾਂਗੇ, ਤਾਂ ਦਸ ਦਿਨਾਂ'ਚ ਸੌ ਘਰ ਹੋਏਗਾ। ਹਾਂ, ਦਸ-ਬਾਰਾਂ ਘਰ ਤਾਂ ਕਰਨੇ ਪੈਣੇ ਆ, ਇੱਕ ਦਿਨ'ਚ।
ਵੀਹ ਦਿਨਾਂ ਬਾਅਦ ਦੋ ਸੋ ਹੋਏਗਾ।
ਹਾਂ, ਉਹੀ ਆ, ਹਾਂ ਮਹੀਨੇ ਇਕ ਦਾ ਟਾਸਕ ਆ। ਵਿੱਚ ਨੂੰ ਫੇਰ ਮਿਸ ਵੀ ਹੋ ਰਿਹਾ ਨਾ, ਕੋਈ-ਕੋਈ।
ਹੂੰ-ਹੂੰ, ਚਲੋ ਕਰ ਲਿਓ ਵਧੀਆ ਹੀ ਆ, ਚਾਰ ਪੈਸੇ ਆਇੰਗੇਂ।
ਹਾਂ, ਹੋਰ ਬਸ ਐਂਈ ਆ ਨਾਲੇ, ਵਿਹਲੇ ਆ ਨਾਲੇ ਚੱਲ ਕੰਮ ਕਰ ਲਾਂਗੇ। ਨਾਲੇ ਪੈਸੇ ਆ ਜੇਂਗੇ, ਹਾਂ ਮਿਸਤਰੀ ਤੇ ਲੱਗ ਗਏ ਥੇ ਪਰਸੋਂ।
ਅੱਛਾ, ਕਿੰਨਾ ਕਰਤਿਆ।
ਹੋਗਿਆ ਆਪਣਾ ਹਲੇੇ ਤਾਂ ਨਿਊਵਾਂ ਹੀ ਪੱਟੀਆਂ, ਫੇਰ ਨਿਉਵਾਂ ਪੱਟਕੇ ਆਪਣਾ ਉਹ ਕਰਿਆ ਪਿਛਲੀ ਕੰਧ ਕੀ ਹਾਲ ਏ?
ਅੱਛਾ, ਚਲੋ ਵਧੀਆ, ਕਿੰਨੇ ਮਿਸਤਰੀ ਹੈ?
ਮਿਸਤਰੀ, ਇਕੋ ਹੀ ਆ ਹਾਲੇ ਦਿਹਾੜੀ ਇਹ ਨਹੀਂ ਮਿਲ ਰਹੇ ਹੈਗੇ। ਫੇਰ ਉਹ ਹਲੇ ਸਮਾਨ ਵੀ ਨੀ ਆਇਆ ਹੈਗਾ, ਇੰਟਾਂ ਰਹਿ ਰਿਆਂ ਹਲੇ ਆਣੀਆਂ। ਫੇਰ ਉਸ ਤੋਂ ਬਾਅਦ ਦੇਖੋ, ਫੇਰ ਮਿਸਤਰੀ ਲੱਗੂ। ਅੱਜ ਫੇਰ ਉਹ ਹੋ ਗਿਆ ਨਾ, ਹੁਣ ਉਹਨਾਂ ਨੇ ਸਵੇਰੇ ਦਾ ਟਾਈਮ ਦਿਆ ਦਾ ਮੈਨੂੰ ਫੈਮੀ ਹੋ ਗਈ ਮੈਂ ਕਿਹਾ, ਕਿਤੇ ਸ਼ਾਮ ਦਾ ਟਾਈਮ ਦਿਆ ਉਹਨਾਂ ਨੇ, ਉਹ ਕਹਿੰਦੇ ਵੀ ਹੁਣ ਤਾਂ ਭਰ ਕੇ ਰੱਖ ਅਸੀਂ ਟਰਾਲੀ ਸਵੇਰ ਟਾਈਮ ਪਹੁੰਚਾਵਾਂਗੇ। ਹਮ ਹਾਂ, ਗਰਮੀ ਬਾਹਲੀ ਹੋ ਰਹੀ ਹੈ। ਫੇਰ ਗਰਮੀ ਚ ਕੰਮ ਕਰਨਾ ਔਖਾ ਨਾ, ਤਾਂ ਕਰਕੇ ਫੇਰ ਕੰਮ ਕੰਮ ਘੱਟ ਘਟ ਬਣਦਾ ਮਿਸਤਰੀਆਂ ਦਾ
ਹਮ
ਹਮ, ਉਹ ਗਏ ਨੇ ਪਟਿਆਲੇ। ਹਮ ਹਾਂ ਹਾਂ। ਹਾਂ, ਫੇਰ ਉੱਥੇ ਉਹਨਾ ਨੇ ਜਾਣਾ ਤਾਂ ਨਾ ਕਿੱਧਰੇ ਮੈਡਮ ਨੇ।
ਅੱਛਾ, ਵਧੀਆ ਕੰਮ ਵਧੀਆ ਚੱਲ ਰਿਹਾ?
ਹਾਂ, ਵਧੀਆ ਚੱਲ ਰਿਹਾ ਕੰਮ, ਛੁੱਟੀਆਂ ਹੋ ਰਹੀਆਂ ਨੇ ਹੁਣ ਘੰਟੇ ਦੋ ਘੰਟੇ ਜਾਂਦੇ ਆ।
ਹਮ ਚਲੋ, ਵਧੀਆ ਨੰਨੂ?
ਨਨੂੰ, ਬਾਹਰ ਨੂੰ ਲੰਘਿਆ।
ਅੱਛਾ
ਹਾਂ, ਲੈ ਮੈਂ ਉਹਨੂੰ ਦੱਸਣਾ ਭੁੱਲ ਗਈ। ਕੰਮ ਆਇਆ ਹੋਇਆ, ਇੰਨਾ ਸਾਰਾ ਲਿਖਣੇ ਗਾ ਫੇਰ ਯਾਦ ਵੀ ਕਰਨਾ।
ਹਮ
ਹਮ, ਪਤਾ ਨੀ ਉਹਨੇ ਕਰਿਆ ਕਿ ਨਾ ਮੈਂ ਕਿਹੜਾ ਦੇਖੀਆ, ਉਹਦੀ ਕਾਪੀ ਹਲੇੇ। ਦੇਖੂੰਗੀ, ਅੱਜ ਕਰਆਉਂਗੀ ਹਾਂ ਹੋਰ ਕੀ ਉਹ ਗਈ ਹੋਈ ਆ, ਬੋਲੜ
ਬੋਲਣਗੇ ਆ।
ਉਥੇ, ਵਿਸ਼ਵ ਨੀ ਆਈ ਇਕੀ ਤਰੀਕ ਨੂੰ- ਫੰਕਸ਼ਨ ਆ ਉਹਨਾ ਦਾ ਹਾਂ, ਫੇਰਾ ਆਪਾ ਨੂੰ ਵੀ ਜਾਣਾ ਪਏਗਾ ਕਲ ਨੂੰ
ਆਇਆ ਤਾਂ ਬੁਆ ਕਾ ਫੋਨ
ਅਛਾ, ਕੀ ਕਹਿੰਦੀ
ਕੁਛ ਨੀ, ਕਹਿ ਰਹੀ ਤੀ ਵੀ ਆਜ ਹੀ ਤੇਰਾ ਵੀਰਾਏਗਾ।
ਅਛਾ- ਅਛਾ ਆਹ ਉਹ ਆਜੂਗਾ ਇਕੀ ਤਰੀਕ ਨੂੰ ਸਵੇਰੇ
ਇਕੀ ਨੂੰ ਹਾਂ, ਸਚ ਅਜ ਕਲ ਬੀਆ ਨਾ ਪਰਸੋ
ਹੋਰ, ਪਰਸੋਂ ਨੂੰ ਇਕੀ ਤਰੀਕ ਹੋ ਗਈ ਦਿਨ ਤਾਂ ਆ ਗਏ ਨੇੜੇੳ
ਹਮ, ਛੇਤੀ ਨਿਬੜ ਗਈ ਵੀੇਰੇਦੀ ਟ੍ਰੇਨਿੰਗ ਪਤਾ ਹੀ ਨਹੀ ਲਗਿਆ।
ਹਾਂ- ਹਾਂ ਹੁਣ ਘਟਾਤੀ ਨਾ, ਪਹਿਲਾ ਨੌ ਮਹੀਨਿਆਂ ਦੀ ਹੁਣ ਛੇ ਮਹੀਨਿਆਂ ਦੀ ਕਰਤੀ ਹੂੰ ਹੁਣ ਫ਼ਾਇਦਾ ਹੋ ਗਿਆ, ਫੌਜੀਆਂ ਨੂੰ
ਮੇਰੇ ਬਸ ਚਾਰ ਸਾਲ ਕੀ ਨੌਕਰੀ ਫੇਰ ਮਜੇ
ਹਾਂ- ਹਾਂ ਹੋਰ ਤੂੰ ਅਜ ਗਈ ਸੀ ਸੈਟਰ
ਅਛਾ, ਬਈ ਗਰਮੀ ਬਹੁਤ ਹੋਊ ਆ, ਮੈ ਤਾਂ ਅਜ ਜਾ ਕੇ ਦੇਖਿਆ।
ਬਹੁਤ ਹੋ, ਪਰ ਹੁਣ ਤਾਂ ਆਦਤ ਪੈਗਈ ਹੈਨੂੰ ਨੀ ਲੱਗਦੀ ਹੁਣ ਤਾਂ ਬਸ ਛੇਤੀ -ਛੇਤੀ ਬਸ ਸਟੈਂਡ ਭੱਜ ਹੁਣ, ਚੱਲ ਮੂੰ ਮੀਹ ਮੂੰਹ ਪੈ ਜਾ ਠੀਕ ਹੋ ਜਾ ਗਰਮੀ ਗੁਰਮੀ ਤਾਂ ਹੋ ਹੋਈ ਰਹਾ
ਕੇ ਆਈ ਥੀ ਬਸ, ਆਏ ਹਾਏ ਜਂਵੇ ਪਾਣੀ ਪਾਣੀ ਹੋ ਗੀ।
ਮੈ ਸੈੈਂਟਰ ਦੇ ਬੱਸ ਸਟੈਂਡ ਜਾ ਤੁਰੋ ਤੋ ਮੈ ਘੱਟ ਮਤਲਬ ਬ- ਸੈਂਟਰ ਦੇ ਬੱਸ ਸਟੈਂਡ ਜਾਣ ਦਾ ਪੰਜ ਦ ਸੱਤ ਮਿੰਟ ਲੱਗਦਾ ਬਸ ੳਨਾ ਕਿ ਤੂਰਾ। ਬਾਕੀ ਤਾਂ ਬੱਸਾ ਮੇ ਹੀ ਜਾਣਾ।
ਜੇੜੀ ਤੈਨੂੰ ੳ ਮਿਲੀ ਸੀਗੀ ਕਾਪੀ ਜੀ ਬੁੱਕ ਜੀ ਹਨਾ ਉਹਦੇ ਤੇ ਕੁਛ ਕਰੈ ਕੰਮ ਹਾਂ-
ਹਾਂ ਹੁਣ ਉਸੇ ਤਾਂ ਸਿਖਾ ਲੈਂਦਾ ਏਧਰ- ਕੰਟਰੀਆਂ ਪਰਨੀ
ਲੇਜਰ ਬੁੱਕ ਤਾਂ ਮੇਰੇ ਕੋਲ ਵੀ ਸੀ ਜਿਸ ਤੇ ਮੈ ਪੇਲਾਂ ਰਜਿਸਟਰਾਂ ਕੰਮ ਕਰੇ ਕਰਦੀ ਸੀ ਲੇਜਰ ਬੁੱਕ ਤੇ।
ਹਾਂ ਫਿਰ ਉਸ ਮਾਂਹੀ ਹੋਆ ਨਾ, ਵੀ ਜਿਸ ਤਰ੍ਹਾਂ ਕਿਸ ਤੇ ਪੈਸੇ ਆਏ ਯਾਂ ਕਿਥੇ ਤੇ ਗਏ ਆਂ ਹੁਣ ਸਾਰਿਆਂ ਕਾ ਸਾਬ ਕਿਤਾਬ ਫੇਰ ਕਿਨੇ ਰਹਿ ਗਏ ਆਂ ੳ
ਸੇਮ ਈ ਹੋਆ ਗਾ ਫੇਰ ੳ ਵਿਚ
ਹਾਂ-ਹਾਂ ਲੇਜਰ ਬੁੱਕ ਤਾਂ ਸੇਮਂ ਹੋ ਸਾਰੇ ਹਿਸਾਬ ਕਿਤਾਬ ਉਸੇ ਮੇ ਹੋਵੇਨਾ
ਹਾਂ ਮੈ ਬਹੁਤ ਕਰਿਆ ਇਂਹਾ ਗਰੁੱਪਾਂ ਚ ਪੈਲਾ ਹੁਣ ਤਾਂ ਰਜਿਸਟਰ ਆਣ ਲੱਗ ਗਿਆ ਇਨਾ ਗਰੁੱਪਾਂ ਦਾ, ਹੁਣ ਤਾਂ ਇਕ ਆਪਾਂ ਕਰਨਾ ਲਵਾ ਪੈਲਾ ਚਾਰ ਪੰਜ ਆਏ ਕਰਦੇ ਦੇ ਕੈਸ਼ ਲੇਜ਼ਰ ਬੁੱਕ ਕ ਅਲਾਗ ਥੀ, ਕੈਸ਼ ਆਲੀ ਲਾਗ ਇਸ ਤਰ੍ਹਾਂ ਤਿੰਨ ਚਾਰ ਰਜਿਸਟਰ ਹੋਏ ਕਰਦੇ
ਅਛਾ, ਫਿਰ ਆਪ ਨੂੰ ਆਪ ਨੇ ੳ ਵੀ ਕਰੀਆਂ ਐਨਟਰੀਆਂ ਵੀ ਯੋ ਡੈਬਿਟ ਯੋ ਕ੍ਰੈਡਿਟ
ਹਾਂ-ਹਾਂ ਇਕ ਪਾਸੇ ਤੇ ਪੈਸਾ ਆਂਦਾ ਥਾ, ਫੇਰ ਦੂਜੇ ਪਾਸੇ ਪੈਸਾ ਜਾਂਦਾ ਥਾ, ਫਿਰ ਉਨਾ ਦੇ ਹਿਸਾਬ ਕਿਤਾਬ ਜੈੜੇ ਪਾਸੇ ਤੇ ਆਂਦਾ ਥਾ ਉਦਾ ਟੋਟਲ ਵੀ, ਤੇ ਜਿਹੜੇ ਪਾਸੇ ਜਾਦਾ ਥਾ ਉਦਾ ਟੋਟਲ ਵੀ ਸੇਮ ਹੋਗਾ-
ਹਾਂ-ਹਾਂ ਆਪਣੇ ਤੇ ਫੇਰ ਕਰ ਰਖੀ ਆ ਟੈਲੀ-
ਹਾਂ ਤੁਹਾਡੇ ਵੀ ਸੇਮ ਹੋ ਆ।
ਹਾਂ, ਏਹੀ ਹੋਆ ਫੇਰ ਅਕਾਊਂਟੈਂਟ ਚ ਸੇਮ ਈ ਹੋਆ ਸਾਰੀ-
ਅਛਾ-ਅਛਾ ਹਾਂ ੳ ਤਾਂ ਮੈ ਕਰੀ ਹੋਈ ਆ, ਫੇਰ ਉਹ ਤਾਂ ਮੈ ਏਕ ਸਰ ਤੋ ਸਿਖੀ ਥੀ ਪੈਲਾ ਸਟਾਰਟਿੰਗ ਚ ਬਸ ਫੇਰ ਮੈ ਆਪੇ ਕਰ ਲੈਂਦੀ ਥੀ ਅਗੇ ਤੋ ਅਗੇ ਸਿਖ ਗਈ ਥੀ। ਕਮ ਤਾਂ ਮੈ ਸਾਰੇ ਕਰੇ ਹੋਏ ਨੇ ਓਨਲਾਈਨ ਗਰੁੱਪ ਵੀ ਕਰੇ ਥੀ ਪੈਲਾਂ-
ਹਾਂ ਬਸ ਯਹੀ ਹੋਵਾ ਅਕਾਊਂਟਸ ਮੇ- ਹਿਸਾਬ ਕਿਤਾਬੇ ਕਰਨਾ ਹੋਗਾ ਸਾਢੀ ਬਸ- ਹੂੰ ਸਾਡੀ ਬੱਸ ਹੁਣ ਹਾਂ-ਹਾਂ ਪਤਾ ਮੈਨੂੰ ਮੈਥ ਕੇ ਟੋਪਰ ਆਪ ਬਸ ਸਾਡੇ ਵੀ ਹੁਣ ਅ ਲੈਜਰ ਬੁੱਕ ਦੇ ਬਾਅਦ ਸਾਨੂੰ ਅਹ ਕੰਪਿਊਟਰ ਆਪਾਂ ਕਰਨਾ ਸਿਖਾ ਦੇਂਗੇ ੳ ਸਾਰਾ ਕੁਛ ਹਿਸਾਬ-ਕਿਤਾਬ ਕਿਸ ਤਰ੍ਹਾਂ ਕਰੇ ਕਰਾ ਕੀਸ ਤਰ੍ਹਾ ਕੰਪਨੀਆਂ ਬਣਾਈ ਕਰਾ। ਹੂੰ
ਬਸ ਮੇਰੀ ਟਾਈਪਿੰਗ ਥੋੜੀ ਸਲੋ ਆ ਹੋਰ ਮੈਨੂੰ ਸਾਰਾ ਕੁਛ ਆਵਾ ਹਾਂ।
ਪਿਂਗ ਫੇਰ ਵੀ ਸੌਖੀ ਆ, ਕੰਪਿਊਟਰਰੀ ਟਾਈਪਿੰਗ ਬਹੁਤ ਔਖੀ ਆ
ਨਾ ਮੇਰੀ ਕਾਫੀ ਸਲੋ ਆ ਟਾਈਪੀਂਗ ਹੁਣ ਕਿਵੇ, ਹੁਣ ਮੈਂ ਸੋਚ ਰਹੀ ਆਂ ਵੀ ਮੈਂ ਕਿਵੇਂ ਦੱਸ ਘਰ ਕਰੇ ਕਰਾਂਗੀ, ਇੱਕ ਦਿਨ ਚ ਮੈਂ ਤਾਂ ਬਹੁਤ ਸਲੋ ਚੱਲਾਂ, ਨਾਮ ਭਰਨੇ ਪਾਵਾਂ ਨਾਲ-ਨਾਲ
ਨਨੂੰ ਨੂੰ ਲੈ ਜੇ ਕਰਿਓ ਨਾਲ ਉਸਕੀ ਟਾਈਪਿੰਗ ਤਾਂ ਤੇਜ਼ ਆ
ਹਾਂ ਹਾਂ ਨਾਮ ਵੀ ਭਰਨੇ ਪਾ ਨਾ ਸਾਰਾ ਕੁਛ ਭਰਨਾ ਪਾ ਹੂੰ ਚਲੋ ਹਾਂ ਦੇਖੁਂਗੀ ਦੋ ਚਾਰ ਘਰ ਕਰੂੰਗੀ ਫੇਰ ਆਦਤ ਪੈ ਜੇਗੀ। ਹੂੰ ਲਿਸਟ ਚ ਤਾਂ ਮੇਰੇ ਆਲੀ ਚ ਵੈਸੇ ਆਪਣਾ ਏਰੀਆ ਜਾ ਹੀ ਆਇਆ ਸਾਰਾ, ਉੱਧਰਲਾ ਜੱਟਾਂ ਕੇ ਬਾਹਮਣਾ ਕੇ ਘਰ ਇੱਧਰ ਪਰਲਾ ਏਰੀਆ ਚ ਆਏਆ ਜਾਦਾਤਰ ਮੇਰੀ ਲੀਸਟ ਚ
ਆਪਨਾ ਏਦਰਲਾ ਨੀ ਆਏਆ?
ਏਦਰਲੇ ਤਾਂ ਮਨ ਦੇਖੇ ਨੇ ਮਤਲਾ ਕੇ ਓਧਰ ਏਸੀ ਬੀਸੀ ਵਾਲੀ ਸਾਈਡ ਤੇ ਘੱਟ ਆਏ ਆ ਮੈਨੂੰ ਸੈ਼ਦ।
ਬਸ ਚਲੋ ਵਧੀਆ।
ਹਾਂ ਏਦਰਲਾ ਏਰੀਆ ਸਾਰਾ ਲੀਸਟ ਕਢਵਾਂਗੇ ਨਾ ਓਹੋ ਪ੍ਰਿੰਟ ਕਢ ਲਾਂਗੀ ਲੀਸਟ ਦਾ ਫੇਰ ਪਤਾ ਚੱਲੀ ਜਾਏ ਕਰੇਗਾ ਕੌਣ-ਕੌਣ ਆ ਫੋਟੋਆਂ ਆਲਾ ਮੰਗਵਾਊਂਗੀ ਮੈਂ।
ਕੇ
ਓ ਫੋਟੋਆਂ ਵਾਲਾ ਵੋਟਰ ਕਾਡ ਹੈਨਾ ਜੇੜੇ ਫੋਟੋਆਂ ਵਾਲੇ ਓਨਾ ਦੇ ਪਰ ਫੋਟੋਆ ਹੋਂ ਲੱਗੀਆਂ ਹੋਈਆਂ ਪੀਡ ਕੇ ਬੰਦੇਆਂ
ਅੱਛਾ ਓ ਜੇੜਾ, ਮਤਲਵ ਜੇੜੇ ਵੋਟਾ ਵਾਲਾ ਦੇਆ ਹੋ
ਹਾਂ-ਹਾਂ-ਹਾਂ ਬੋਡ ਸੁ ਜੀ ਓਈ ਮੰਗਵਾ ਲਾਂਗੀ ਫੇਰ ਓ ਕਢਵਾ ਲਾਂਗੀ ਓਦੇ ਫੇਰ ਲੱਭਣੇ ਸੌਖੇ ਹੋ ਜੇਏ ਨਾ
ਹਾਂ-ਹਾਂ।
ਹੂੰ ਓਹੀ ਕਰਾਂਗੀ ਦੇਖਾਂਗੀ ਕੱਲ ਤੇ ਕਰਦਾਂਗੀ ਸਟਾਟ ਬਸ।
ਕੱਲ ਫੇਰ ਏਨਾ ਨਾਲ ਜਾਏਗੇ
ਹੈਂ?
ਮੇਨੂ ਨਾਲ ਜਾਏਗੇ
ਨਾ ਕੱਲ ਨੂੰ ਮੈਂ ਈਸ਼ਾ ਤੋਂ ਕਵਾਊਂਗੀ ਪੁੱਛੂਗੀ ਏਕ
ਹੂੰ
ਈਸ਼ਾ ਕਰਾ ਦੂਗੀ ਫੇਰ, ਫੇਰ ਬਾਕੀ ਦੇ ਮੈਂ ਆਪ ਕਰ ਲਾਂਗੀ।
ਅੱਛਾ ਫੇਰ ਆਪਾਂ ਓਥੇ ਜਾ ਕੇ ਬੂਆ ਲਵਾ ਜਾ ਕੇ ਫੇਰ ਕਰੇ ਸਿਏਖ ਆਏਗੇ ਫੇਰ ਮੰੰਡੇ ਦੇ ਕਰੇ ਸੰੰਡੇ ਤੇ।
ਸੰਡੇ ਨੂੰ ਤਾਂ ਪਤਾ ਨੀ ਕਰਦੇ ਆ ਕੇ ਪਤਾ ਛੁੱਟੀ ਹੁੰਦੀ ਆ ਮੰਡੇ ਤੇ ਕਰ ਲਾਂਗੇ ਸਟਾਟ ਬਸ ਲਗਾ ਤ ਹਾਂ ਸੰਡੇ ਸ਼ਾਮ ਨੂੰ ਕਰ ਲਵਗੇ ਦੋ-ਚਾਰ ਘਰ
ਹੂੰ ਆਪਣੇ ਏਧਰ ਵੀ ਆਂ ਗਵਾਂਡੀ ਆਪਣੇ
ਪਤਾ ਨੀ ਮੈਂ ਪੂਰੀ ਲੀਸਟ ਚੈੱਕ ਨੀ ਕਰੀ ਏਦੇ ਫੋਨ ਚ ਏਨੀ ਦਿਖਦੀ ਨੀ ਹੈਗੀ ਨਾ ਕਢਵਾ ਕੇ ਈ ਪਤਾ ਲੱਗੇਗਾ
ਅੱਛਾ।
ਹਾਂ, ਓ, ਚੱਲ ਠੀਕ ਆ ਵੀ।
ਰੁਕ ਜੋ, ਏਕ ਮੀਂਟ ਏਕ ਮੀਂਟ
ਪੜ ਪੁੜ ਵੀ ਲੇਆ ਕਰ ਆ ਕੇ
ਹਾਂ ਪੜਾ ਮੈਂ
ਅਰੋਨੀ ਆਈ ਹੈਗੀ ਤੁਹਾਡੀ ਲੀਸਟ ਨੀ ਆਈ ਹੈਗੀ ਕੌਲਜ ਦੀ।
ਓ ਮੰਮਾ ਕੈ ਰਏ ਪੰਦਰਾਂ-ਸੋਲਾਂ-ਸਤਾਰਾਂ ਜੁਲਾਈ ਨੂੰ ਆਏਗੀ।
ਜੁਲਾਈ ਨੂੰ?
ਹੂੰ ਬਸ ਹੁਣ ਜੂਨ ਤਾਂ ਲੰਘ ਗੇਆ ਉੱਨੀ ਤਰੀਕ ਹੋ ਗਈ ਅੱਜ ਹੂੰ ਬਸ ਦਸ ਦੇਨ ਰਏ, ਹੂੰ ਦਸ
ਪਏ ਆ ਹਾਲੇ ਦਸ-ਪੱਚੀ ਦਿਨ ਊ ਛੱਬੀ-ਸਤਾਈ ਦੇਨ ਪਏ ਆ।
ਹਾਂ ਓ ਕੈ ਤੇ ਜੁਲਾਈ ਮੇ ਕਾਂਉਸਲਿੰਗ ਵੀ ਇੱਕੀ-ਬਾਈ ਤਰੀਕ ਈ ਐ ਜੁਲਾਈ ਕਿ ਜਾ
ਅੱਛਾ ਜੁਲਾਈ ਚਾ ਕਾਊਂਸਲੀਂਗ?
ਹੂੰ
ਹੂੰ, ਚਲੋ ਕੋਈ ਨਾ ਹੋ ਜੇਗਾ।
ਔਖਾ ਈ ਐ ਈਸਕਾ ਵੀ ਬਹੁ ਟੈਮ ਲਗਾ।
ਹਾਂ ਔਖਾ ਤੋ ਹੈ ਈ ਆ, ਓ ਵੀ ਕੌਲਜ ਠੀਕ ਐ ਤਾ ਬੋਤ ਬੜਾ ਤਾ ਜਿੱਥੇ ਅਸੀਂ ਗਏ ਥੇ
ਕੋਲਜਾਂ ਕਾ ਤੋ ਵਦੀਆ ਦੋ ਵਜੇ ਛੁੱਟੀ ਹੋ ਜਾਏ ਯੂਨੀਵਸ
ਨਾਂ, ਛੁੱਟੀ ਹੋ ਜੇ ਬੱਚੇ ਤਾਂ ਉੱਥੇ ਈ ਬੈਠੇ ਰੈਂਦੇ ਆ। ਛੁੱਟੀ ਓ ਅਸੀਂ ਚਾ ਚਾਰ ਵਜੇ ਆਏ ਤੇ ਅਸੀਂ ਚਾਰ ਵਜੇ ਤੱਕ ਉੱਥੇ ਘੁੰਮੀ ਜਾਂ ਬੱਚੇ ਘਰੇ ਈ ਨੀਂ ਜਾਂਦੇ ਹੈਗੇ।
ਫਿਰ ਉਹ ਤੋਂ ਜੇੜੇ ਵਿਹਲੇ ਹੋ ਹੋਏ ਆ ਹੁਣ ਜਿਨ੍ਹਾਂ ਨੇ ਮਾਰੇ ਵਰਗਿਆਂ ਨੇ ਘਰਾਂ ਕਾ ਟਿਊਸ਼ਨ ਪੜਾਂਣੀ ਹੋਣ ਓਨੂੰ ਤਾਂ ਖੁਸ਼ੀ ਹੋ ਜਾਏ ਵੀ ਦੋ ਵਜੇ ਛੁਟ ਟੀ ਹੋ ਜੇ ਘਰਾਂ ਵਗ ਜਾਂਗੇ, ਹੁਣ ਮੈਨੂੰ ਟੈਂਸ਼ਨ ਯੂਨੀਵਸਿਟੀ ਮੈਂ ਤੋ ਚਾਰ ਵਜੇ ਤੱਕ ਕਲਾਸਾਂ ਲਗਾ ਪੂਰੀਆਂ।
ਅੱਛਾ!
ਓਥੇ ਤੋਂ ਘੰਟੇ-ਘੰਟੇ ਕੀ ਕਲਾਸ ਓ, ਕੋਲਜਾਂ ਮੈਂ ਚਾਲੀ-ਚਾਲੀ ਮਿੰਟ ਕੀ ਹੋਵਾ।
ਅੱਛਾ।
ਹੁਣ ਯੂਨੀਵਰਸਿਟੀ ਮੇਂ ਤੋ ਇ ਤਰ੍ਹਾਂ ਵਾਂ ਮੈਡਮ ਆਪਣੀ ਮਰਜ਼ੀ ਤੇ ਲਾਵੇ, ਜਿਸ ਤਰਾਂ ਹੁਣ ਘੰਟੇ ਕੀ ਲਾਈ ਨੀ ਕਲਾਸ ਫਿਰ ਸ਼ਾਮ ਨੂੰ ਕੈਅ ਦੇ ਤਿੰਨ ਵਜੇ ਲਗੇਗੀ ਕਲਾਸ, ਤਿੰਨ ਤੋ ਚਾਰ।
ਅੱਛਾ!
ਹੋਰ ਬੋਤ ਔਖਾ ਯੂਨੀਵਰਸਿਟੀਆਂ ਦਾ ਤੋ।
ਫੇਰ ਤੂੰ ਓਧਰ ਕਾਹਦੇ ਲਈ ਐਡਮਿਸ਼ਨ ਲਈ ਜਿਚ।
ਫਿਰ ਯੂਨੀਵਰਸਿਟੀ ਕੀ ਡਿਗਰੀ ਕੀ ਵੈਲਿਓ ਆ।
ਅੱਛਾ।
ਹਂ। ਚਲੋ ਠੀਕ ਆ ਫਿਰ ਕੋਈ ਨੀਂ ਕੰਮ ਕਰਾਂ ਮੈਂ ਵੀ। ਠੀਕ ਆ ਓਕਾ।